ਹੈਲੋ
ਹਾਂਜੀ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
ਕੀ ਹਾਲ ਐ
ਕੀ ਹਾਲ ਬਸ ਵਧੀਆ ਜੀ ਤੁਸੀਂ ਸੁਣਾਓ ਕਿਵੇਂ ਹੋ
ਹਾਂ ਜੀ ਬਸ ਵਧੀਆ ਆਪਣਾ ਸੁਣਾਓ ਤੁਸੀਂ ਵਧੀਆ
ਹਾਂਜੀ
ਮੈਂ ਕਿਹਾ ਔਰ ਸੁਣਾਓ ਕੀ ਕਰਦੇ ਔ
ਬਸ ਜੀ ਮੈਂ ਤੇ ਹੁਣੇ ਰੋਟੀ ਖਾ ਕੇ ਵੇਲਾ ਹੋਇਆ ਸੀ ਤੇ ਬਸ ਥੋੜ੍ਹਾ ਜਹਾ ਸਕਰੋਲ ਵਗੈਰਾ ਹੀ ਕਰ ਰਿਹਾ ਅਜ ਤਾਂ ਫੋਨ ਦੇ ਅੰਦਰ ਉਹੀ ਨਾ ਆਦਤ ਜਿਹੀ ਪੈ ਜਾਂਦੀ ਨਾ ਬੰਦੇ ਨੂੰ ਬਸ ਪੂਰਾ ਦਿਨ ਬਿਤਾ ਕੇ ਫਿਰ ਸਕਰੋਲ ਕਰਦੀ ਆ ਪੈ ਜਾਂਦੀ
ਮੈਂ ਵੀ ਦੱਸੋ ਚਲੋ ਫੋਨ ਤੇ ਹਾਂ
ਹਾਂਜੀ
ਹੈਲੋ ਫੋਨ ਦੇਖੋ ਮੇਰੀ ਬੱਚੀ ਨੂੰ ਆਨ ਹੋਇਆ ਮਤਲਬ ਕੋਈ ਨਾ ਕੋਈ ਨਿਊਜ਼
ਦੇਖੇ ਬਿਨਾਂ ਚੈਨ ਈ ਨਹੀਂ ਮਿਲਦਾ ਅੱਜ ਕੱਲ ਤੇ ਫੋਨ ਨੂੰ ਵੀ ਇੱਡੀ ਮਤਲਬ ਅਡਿਕਸ਼ਨ ਹੋ ਚੁੱਕੀ ਹੈ ਮੈਂ ਕਹਿਨਾ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਫ਼ੋਨ ਹੀ ਨੀ ਛੱਡਦੇ ਅੱਜ ਕੱਲ ਹਾਂਜੀ ਹਾਂਜੀ ਮੈਂ ਦੇਖਦਾ ਕਿ ਪੇਰੈਂਟਸ ਦੀ ਵੀ ਇੰਨੀ ਗਲਤੀ ਹੈ ਨਾ ਕਿ ਬੱਚਾ ਝੱਟ ਰੋਂਦਾ ਹੁਣ ਉਹਦੇ ਅਗੇ ਫੋਨ ਫੜਾ ਦਿੰਦੇ ਕਿ ਲੈ ਬਈ ਤੂੰ ਫੜ ਲੈ ਕੋਈ ਵੀ ਰੋਟੀ ਵੀ ਖਾਣੀ ਤੇ ਉਹਨਾ ਨੂੰ ਪੋਇਮਸ ਵਗੈਰਾ ਦੇਖਦੇ ਰਹਿਣਾ ਕੁਛ ਨਾ ਕੁਛ ਕਟੈਂਟ
ਉਹੀ ਤਾਂ ਕਹਿ ਰਹੀ ਦੇਖੋ ਬੱਚਿਆਂ ਨੂੰ ਉਠਦਿਆਂ ਸਾਰ ਪੇਰੈਂਟਸ
ਗਲਤੀ ਮਤਲਬ ਬੱਚਿਆਂ ਦੀ ਵੀ ਨੀ ਹੈ। ਕਿਉਂਕਿ ਪੇਰੈਂਟਸ ਉਹ ਖੁਦ ਦੇਖਦੇ ਨੇ ਕਿ ਸਾਡੇ ਪੇਰੈਂਟਸ ਫੋਨ ਦੇ ਨਾਲ ਕਿੰਨਾ ਇੰਜੋਏ ਕਰਦੇ ਨੇ, ਫੋਨ ਦੇ ਅੰਦਰ ਮਤਲਬ ਵੀਡੀਓ ਦੇਖਦੇ ਨੇ, ਬੱਚਿਆਂ ਨੂੰ ਲੱਗਦਾ ਕਿ ਯਾਰ ਬਹੁਤ ਤਿੰਨ ਈ ਚੀਜ਼ ਹੈ ਤੇ। ਫਿਰ ਉਹਨਾਂ ਨੂੰ ਬਚਪਨ ਤੋਂ ਹੀ ਉਹ ਹੈਬਿਟ ਬਣ ਜਾਂਦੀ ਏ, ਕਿਤੇ ਤੋਂ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਇਮੋਸ਼ਨ ਵਗੈਰਾ ਸੁਣ ਨਹੀ ਰਹੇ, ਉਹਨਾਂ ਦੀ ਗੱਲ ਨਹੀਂ ਸੁਣ ਰਹੇ। ਉਹ ਆਪਣੇ ਹੀ ਫੋਨ ਚ ਲੱਗੇ ਰਹਿਣਗੇ, ਤੇ ਬੱਚੇ ਵੀ ਅੱਗੋਂ ਫੋਨ ਹੀ ਮੰਗਣਗੇ ਹੋਰ ਕੀ।
ਠੀਕ ਹੈ। ਹਾਂ ਦੇਖੋ ਜਿਥੇ ਪਹਿਲੇ ਪਹਿਲਾ ਟਾਈਮ ਸੀ ਤੁਸੀਂ ਪਹਿਲਾ ਟਾਈਮ ਲਾ ਲਓ। ਫੋਨ ਕਿਥੇ ਹੁੰਦੇ ਸੀ ਪਹਿਲੇ, ਸਾਰੇ ਰਹਿੰਦੇ ਸੀ ਹਨਾ ਗੱਲਾਂ ਬਾਤਾਂ ਕਰਦੇ ਹੁੰਦੇ ਸੀ। ਫੈਮਲੀ ਜਗ ਆਪਾਂ ਰਿਲੇਟਿਵ ਦੀ ਗਲਾਂ ਕੱਰਦੇ ਸੀ, ਰਿਸ਼ਤੇਦਾਰਾਂ ਦੀ ਗਲਾਂ ਲੈ ਲਓ, ਕਿਵੇਂ ਤੁਹਾਡੇ ਸਾਰੇ ਹੁੰਦੇ ਸੀ, ਇਕ ਦੂਜੇ ਦੇ ਘਰ ਇਕੱਠੇ ਹੋ ਕੇ ਬਹਿੰਦੇ ਸੀ, ਫੰਕਸ਼ਨਾਂ ਵਿਆਵਾਂ ਤੇ ਪੰਦਰਾਂ -ਪੰਦਰਾਂ ਦਿਨ ਪਹਿਲੇ ਰੌਣਕਾਂ ਲੱਗ ਜਾਂਦੀਆਂ।
ਹਾਂਜੀ -ਹਂਜੀ। ਅੱਜ ਕੱਲ ਦੇ ਕੁਛ ਨੀ, ਪਹਿਲੇ ਟੀ ਵੀ ਇੱਕ- ਇੱਕ ਹੁੰਦਾ ਸੀਗਾ ਮਹਲੇ ਵਿਚ, ਸਾਰੇ ਕਠੇ
ਹਾਂ ਉਹ ਵੀ ਇੱਕ ਐਤਵਾਰ ਦੇ ਦਿਨ ਆ ਨਾ, ਐਤਵਾਰ ਦੇ ਦਿਨ ਨਾਟਕ ਆਉਣਾ ਹੁੰਦਾ ਅਦਾ ਹਨਾ।
ਹਾਂਜੀ ਹੁਣ ਹ ਇਹ ਦੇਖ ਲਓ ਤੁਸੀਂ ਕਿ ਪਹਿਲੇ ਲੋਕੀ ਟ੍ਰੇਨਾਂ ਚ ਕਿੰਨੀ ਗੱਲਾਂ ਕਰਦੇ ਸੀ, ਅਸੀਂ ਜਾਈਦਾ ਸੀ ਨਾ ਟ੍ਰੇਨ ਚ' ਇੰਨੀ ਰਾਤ ਗੱਲਾਂ ਕਰਦੇ ਜਾਣਾ, ਅੰਕਲ ਲੋਕਾਂ ਦੇ ਜਿਹੜੇ ਅੰਕਲ ਹੁੰਦੇ, ਬਜ਼ੁਰਗ -ਬਜੁਰਗ ਉਹ ਵੀ ਆਪਣੇ ਗੱਲਾਂ ਲੱਗੇ ਰਹਿੰਦੇ ਸੀ, ਅਸੀਂ ਵੀ ਨਾਲ -ਨਾਲ ਸੁਣਦੇ ਰਹਿਣਾ, ਕਰਦੇ ਰਹਿਣਾ। ਹੁਣ ਉਹ ਗੱਲਾਂ ਹੀ ਨਹੀਂ ਰਹੀਆਂ, ਹੁਣ ਅੱਜ ਕੱਲ ਤੁਸੀਂ ਮਤਲਬ ਟ੍ਰੇਨ ਤੇ ਚਲੇ ਜਾਓ, ਮਾੜੇ ਤੋਂ ਮਾੜੇ ਬੰਦੇ ਕੋਲ ਵੀ ਨਾ ਟੱਚ ਸਕਰੀਨ ਫੋਨ ਹੈਗਾ। ਸੋਸ਼ਲ ਮੀਡੀਆ ਐਪਲੀਕੇਸ਼ਨ ਕੋਈ ਨਾ ਕੋਈ ਚਲਾ ਬਸ
ਹਾਂ
ਵੀਡੀਓਜ਼ ਨੇ ਜਿਹੜੀਆਂ ਮ ਉਹ ਕਰਦੇ ਰਹਿੰਦੇ,। ਮ ਕਰ ਰਹ ਇਹ ਵੀਟੀੇ ਵੀ ਬਣ ਗਈ ਏ ਮੈਂ ਤਾਂ ਦੇਖ ਪੁਛਿਆ ਕਿ ਹੁ ਜਿਵੇਂ ਆ ਗਿਆ ਸੀ ਥੋੜੇ ਦਿਨ ਪਹਿਲੇ ਟ੍ਰੇਨ ਦੇ ਅੰਦਰ ਇੱਕ -ਇੱਕ ਬ ਤੇ ਇੱਕ ਛੋਟਾ ਬੱਚਾ ਸੀ, ਔਰ ਉਹਦੇ ਪਾਪਾ ਦੋ ਦੋਨੋ ਜਣੇ ਇਕੱਠੇ ਹੀ ਬ ਦੇਖੇ ਜਾ ਰਹੇ- ਦੇਖੇ ਜਾ ਰਹੇ, ਉਹਨਾਂ ਨੇ ਪੂਰੇ ਰਸਤੇ ਫੋਨ ਨਹੀਂ ਛੱਡਿਆ, ਵਾਪਿਸ
ਹਮ।
ਰਾਤੀਂ ਸੋਨ ਲੱਗੇ ਵੀ ਨਹੀਂ ਛੱਡਿਆ, ਸਵੇਰੇ ਉੱਠ ਕੇ ਉਹ ਨੇ ਫੇਰ ਫੋਨ ਫੜ ਲਿਆ। ਮਤਲਬ ਮੈਂ ਲਾ ਲਓ ਕਿ ਤ ਬਹੁਤ
ਮੇਰੇ ਅਕੋਰਡਿੰਗ ਪਤਾ ਕਿ ਬੱਚੇ ਨੂੰ ਇਹ ਆਦਤ ਨਾਲ ਉਹਨਾਂ ਨੂੰ ਦੇ ਸਭ ਤੋਂ ਮੇਨ ਕਰੈਕਟਰ ਦੇ ਪੇਰਟਸ ਹੁੰਦੇ ਨੇ।
ਹਾਂਜੀ -ਹਾਂਜੀ!
ਹਨਾ।
ਦੇਖੋ ਜੀ ਜਿਹਦੇ ਕੋਲ ਹੁੰਦਾ ਨੀ ਨਾ ਪਰ ਉਹ ਉਹਨੂੰ ਫਿਰ ਆਦਤ ਲੱਗਦੀ ਵੀ ਨਹੀਂ, ਜਿਹੜਾ ਅਵੇਲੇਬਲ ਕਰਾ ਸਕਦਾ ਹੈ। ਉਹੀ ਵਦ ਪਦਰ ਜਿਹਦੇ ਕੋਲ ਉਹ ਚੀਜ਼ ਹੈ, ਉਹ ਯੂਜ ਕਰ ਰਿਹਾ, ਬੁਖਾਮ ਨੇ ਉਹ ਦਵਾ ਸਕਦਾ ਹੈ। ਅਤੇ ਉਹ ਦੁਆ ਵੀ ਦਿੰਦਾ, ਕਿਨ ਨੂੰ ਪਤਾ ਕਿਉਂਕਿ ਅੱਜ ਕੱਲ੍ਹ ਮਾਹੌਲ ਐਸਾ ਬਣਾ ਦਿੱਤਾ ਜਾਂਦਾ ਹੈ, ਕਿ ਜੀ ਬੱਚਿਆਂ ਨੂੰ ਔਨਲਾਈਨ ਕਲਾਸ ਹੋਏਗੀ ਬੱਚਿਆਂ ਦੀ, ਅੱਜ ਕੱਲ ਉਹਨਾਂ ਨੂੰ ਇਹ ਦੇਨਾਂ।
ਅੱਛਾ, ਤੁਸੀਂ ਇਹ ਵੀ ਦੇਖੋ, ਜਦੋਂ ਦੀ ਇਹ ਬਿਮਾਰੀ ਹੀ ਆਈ ਹੈ ਨਾ ਜਿਵੇਂ ਵੀ ਇਹ ਬਿਮਾਰੀ ਆਈ ਕਰੋਨਾ ਦੀ, ਤਾਂ ਕਰਕੇ ਜੇ, ਜ਼ਿਆਦਾ ਬੱਚਿਆਂ ਨੂੰ ਮਤਲਬ ਲਾਲਚ ਜਾ ਹੋਗਿਆ। ਹੋਮ ਬਰਕ ਤੋਂ ਪਹਿਲੇ ਵੀ ਦੇਖੋ ਇੰਨਾ ਨਹੀਂ ਸੀ ਕਿਉਂਕਿ, ਉਹ ਸਕੂਲ ਦਾ ਆਉਣਾ ਇੱਕ ਰੂਟੀਨ, ਬੱਚਿਆਂ ਦਾ ਇਹਦੇ ਵਿੱਚ ਨਾ ਕੇਨ ਇੰਨਾ ਖ਼ਰਾਬ ਹੋ ਗਿਆ ਨਾ ਬੱਚਿਆਂ ਦਾ ਕਿ ਹਾਂ,
ਕਿਉਂਕਿ ਪਹਿਲਾਂ ਲੋਕਡਾਊਨ ਜਦੋਂ ਲੱਗਿਆ ਸੀ ਨਾ, ਤਾਂ ਸਕੂਲ ਚ ਬੱਚਿਆਂ ਨੂੰ ਨਾ ਹੋਂਮ ਵਰਕ ਮਿਲਿਆ, ਨਾ ਉਹਨਾ ਦੇ ਅੱਗੇ ਪੜ੍ਹਾਈ ਹੋਈ ਕੁਛ ਵੀ ਉਹਨਾਂ ਨੂੰ ਐਦਾਂ ਹੀ ਪਾਸ ਕਰਤਾ ਤੇ ਬੱਚਿਆਂ ਨੂੰ ਆਦਤ ਪੈ ਗਈ, ਮੇਨ ਗੱਲ ਆ ਉਹਨਾ ਨੂੰ ਘਰ ਬੈਠ ਕੇ ਆਦਤ ਪੈ ਗਈ। ਕੰਮ ਹੋਣਾ ਨੀ ਪੂਰਾ ਦਿਨ ਉਹਨਾਂ ਨੇ ਖੇਡਦੇ ਰਹਿਣਾ, ਸ਼ਾਮੀ ਉਹਨਾਂ ਨੇ ਆਉਣਾ। ਫੋਨ ਚਲਾਉਣ ਲੱਗਗੇ ਨੇ ਜਿਹਨ੍ਹਾਂ ਘਰ ਇੰਟਰਨੈਟ ਵੀ ਏ। ਅਵੇਬਿਲਿਟੀ ਹੈਗੀ ਉਹ ਅਗਲੇ ਟੀ ਵੀ ਚਲਾ ਕੇ ਬੈਠੇ ਰਹਿੰਦੇ ਪੂਰਾ ਟਾਇਮ। ਤੇ, ਪਰ ਦੇਖਿਆ ਜਾਏ ਲੋਕਾਂ ਨੇ ਬੈਨੀਫਿਟ ਵੀ ਚੁੱਕਿਆ ਲੋਕਡਾਊਨ ਦੇ ਅੰਦਰ ਵੀ। ਲੋਕਾਂ ਨੇ ਘਰ ਬੈਠ ਕੇ ਵੀ ਆਪਣੇ-ਆਪਣੇ ਬਿਜਨਸ, ਸਟਾਰਟ ਕਰ ਲਿਆ, ਕਿਸੇ ਨੇ ਯੂਟਿਊਬ ਤੇ ਕਿਸੇ ਨੇ ਸੋਸ਼ਲ ਮੀਡੀਆ ਤੇ, ਅਗਰ ਉਸ ਸੋਸ਼ਲ ਮੀਡੀਆ ਦਾ ਏਦਾਂ ਹੀ ਯੂਜ ਕੀਤਾ ਜਾਏ ਤੇ, ਬਹੁਤ ਅੱਛਾ ਪਲੇਟਫਾਰਮ ਵੀ ਪ੍ਰੋਵਾਈਡ ਕਰ ਸਕਦਾ। ਕਿਉਂਕਿ ਤੁਸੀਂ ਇੰਨੀ ਜਲਦੀ ਇੰਨੇ ਜ਼ਿਆਦਾ ਲੋਕਾਂ ਨੂੰ ਕਨੈਕਟ ਨਹੀ ਕਰ ਸਕਦੇ ਜਿੰਨਾ ਤੁਸੀਂ ਸੋਸ਼ਲ ਮੀਡੀਆ ਤੇ ਵੀ ਜਲਦੀ ਕਰ ਸਕਦੇ ਹੋ। ਆਪਣੀ ਗੱਲ ਜੇ ਤੁਸੀਂ ਪਹੁੰਚਾਣੀ ਏਤਾਂ ਉਹ ਲੱਖਾਂ ਲੋਕਾਂ ਕਰੋੜਾਂ ਲੋਕਾਂ ਤੱਕ ਪਹੁੰਚਾ ਸਕਦੇ ਹੋ ਹਰ ਚੀਜ਼। ਅਗਰ ਤੁਸੀਂ ਮੈਨੂਅਲੀ ਮਿਲਣ ਜਾਣਾ ਨਾ ਇੱਕ-ਇੱਕ ਬੰਦੇ ਨੂੰ, ਤਾਂ ਤੁਸੀਂ ਵੀ ਪਹੁੰਚ ਸਕਦੇ ਆਪਣੀ ਲਾਈਫ ਦੇ ਅੰਦਰ ਇੰਨੀੇ ਗੱਲ ਆ ਨਾ ਉਹ ਨੀ ਹੋ ਸਰ ਏ, ਮੀਡੀਅਮ ਵੀ ਹੈਗਾ ਅਗਰ ਤੁਸੀਂ ਇਹਨੂੰ ਵੈੱਲ ਓਪਟਮਾਈਜ਼ ਤਰੀਕੇ ਨਾਲ ਉਹਨੂੰ ਯੂਟੀਲਾਈਜ਼ ਕਰਦੇ ਹੋ ਅਤੇ ਬਹੁਤ ਅੱਛਾ ਮੀਡੀਅਮ ਵੀ ਹੈਗਾ।
ਹਾਂ ਦੇਖੋ ਅਗਰ ਦੇਖਿਏ ਅਸੀਂ ਕਈ ਬੱਚੇ ਹੁੰਦੇ ਦੇਖੋ ਜਿਨਾਂ ਨੂੰ ਪਤਾ ਕਿ ਅਸੀ ਹਾਂ ਲਾਈਫ ਵਿੱਚ ਕੁਛ ਬਣਨਾ ਜਿੰਦਗੀ ਵਿੱਚ ਟੀਚਰ ਵਿੱਚ ਕੁਛ ਬਣਨਾ ਕੁਛ ਪੜ੍ਹ ਕੇ ਦਿਖਾਣਾ। ਉਹ ਦੇਖੋ ਕਦੇ ਵੀ ਆਪਣਾ ਟਾਈਮ ਵੇਸਟ ਨਹੀਂ ਕਰੇਗਾ ਜੀ ਇੱਥੇ ਸੋਸ਼ਲ ਮੀਡੀਆ ਹੋ ਗਿਆ ਹਨਾ
ਤੁਸੀਂ ਹੁਣ ਮਤਲਬ
ਉਹ ਹਮੇਸ਼ਾ ਆਪਣਾ ਉਹਨੂੰ ਯੂਟੀਲਾਈਸ ਕਰੇਗਾ ਕਿ ਹਾਂ ਤਾਂ ਕਿ ਸਿਰਫ਼ ਇਕ ਸਟੱਡੀ ਪੁਰਪਸ ਲਈ ਯੂਸ ਕਰੇ। ਇੱਕ ਗੈਜਟ ਟ ਯੂਜ ਨਾ ਕਰੇ ਹਨਾ ਇੱਕ ਮਤਲਬ ਯੂੇਬਲ ਚੀਜ਼ ਹੀ ਪਹਿਲਾ ਯੂਜ ਕਰੇ।
ਮੇਨੂ ਤੇ ਪਤਾ ਇਸ ਚੀਜ਼ ਦਾ ਸੋਲਿਊਸ਼ਨ ਕੀ ਲੱਗਦਾ ਹੈ ਕਿ ਫੋਕਸ ਜਾਂ ਗੋਲ ਤੁਸੀਂ ਕੋਈ ਗੋਲ ਅਗਰ ਕੋਈ ਇਨਸਾਨ ਸੈੱਟ ਕਰਲੇ। ਤੇ ਫਿਰ ਮੈਨੂੰ ਲੱਗਦਾ ਨਹੀਂ ਕਿ ਉਹਨੂੰ ਹੋਰ ਕਿਸੇ ਡਿਸਟਰ੍ਰੈਕਸ਼ਨ ਦੀ ਲੋੜ ਪੈ ਕਿਉਂਕਿ ਇਨਸਾਨ ਨੇ ਇੱਕ ਵਾਰੀ ਗੋਲ ਸੈਟ ਹੋ ਗਿਆ ਨਾ ਕਰਨਾ ਕੀ ਹੈ। ਪਰ ਮੈਨੂੰ ਕਿੰਨੇ ਟਾਈਮ ਚ ਅਚੀਬ ਚਾਹੀਦੀ ਤੇ ਉਹ ਇਨਸਾਨ ਫਿਰ ਉਹਦੇ ਅੰਦਰ ਹੀ ਆ ਜਾਂਦਾ ਹੁਣ ਜਿੱਦਾਂ ਮੈ ਵੀ ਮਤਲਬ ਹੱਲੇ ਵੀ ਆ ਟਾਈਮ ਨਹੀਂ ਮਿਲ ਪਾਂਦਾ ਆਫਿਸ ਤੇ ਜਾਂਦਾ ਫਿਰ ਘਰ ਆਣਾ। ਫਿਰ ਮੈਂ ਘਰ ਆ ਕੇ ਸੋਚਦਾ ਕਿ ਯਾਰ ਮੈਂ ਹੁਣ ਲੇਟ ਕੇ ਸਕਰੋਲ ਕਰਨਾ। ਪਹਿਲਾ, ਪਹਿਲੇ ਮੈ ਲਿਖਤੀ ਕਰ ਲੈਣਾ ਆਪਣੇ ਐਫੜਸ ਦੀ, ਘਰ ਆ ਕੇ ਵੀ। ਹੁਣ ਮੈਂ ਉੱਧਰ ਇਹਨਾ ਦਿਮਾਗ ਲਗਾ ਕੇ ਆਇਆ ਹੁਣ ਘਰ ਆ ਕੇ ਉਹੀ ਚੀਜ਼ ਨੂੰ ਮੈਂ ਪੂਰਾ ਵਾਸ਼ ਆਊਟ ਕਰ ਰਿਹਾ ਦੇਖ ਕੇ ਏਦਾਂ ਦੇ ਅਜੀਬ-ਅਜੀਬ ਚੀਜ਼ਾਂ, ਤੇ ਦਿਮਾਗ ਦੇ ਅੰਦਰ ਸੋਣ ਤੋਂ ਪਹਿਲੇ ਵੀ ਚੀਜ਼ਾਂ ਫਿਰਦੀਆਂ ਰਹਿਣਗੀਆਂ ਫਿਰ ਕੱਲ ਸਵੇਰੇ ਫਿਰ ਮੈਂ ਜਲਦੀ ਉੱਠ ਜਾਣਾ। ਉਹ ਫਿਰ ਮੈਂ ਔਫਿਸ ਜਾ ਕੇ ਕਿ ਉਹ ਕੰਮ ਕਰਨ ਲੱਗ ਜਾਂਗਾ ਤੇ, ਮਤਲਬ ਦਿਮਾਗ ਨੂੰ ਫਿਰ ਸ ਰੈਸਟ ਕਦੋਂ ਮਿਲੇਗਾ। ਇਨਾ ਇੰਗੇਜ ਹੋ ਜਾਂਦਾ ਸਾਡਾ ਦਿਮਾਗ, ਹੁਣ ਕੁਛ ਨਾ ਕਰਕੇ ਕੀ ਹੁੰਦਾ, ਫੋਨ ਦੇ ਕਰਕੇ ਡੋਪਾਮੀਨ ਰਿਲੀਜ਼ ਹੁੰਦਾ ਦਿਮਾਗ ਜਿਹੜਾ ਸਾਨੂੰ ਹੈਪੀਨੈਸ ਦਾ ਕੈਮੀਕਲ ਮਿਲਦਾ, ਉਹੀ ਕੈਮੀਕਲ ਜਿਹੜਾ ਮਿੱਠਾ ਖਾਣ ਤੇ ਆਂਦਾ, ਉਹੀ ਪੀਜ਼ ਫੋਨ ਨਾਲ ਆ ਜਾਂਦੀ ਏ।
ਸੋਨੇ ਦੀ ਅਵਾਜ਼ ਵੀ ਲੱਗੀ ਸੀ ਨਹੀਂ, ਸੁੰਨੇ ਦੀ ਅਵਾਜ਼ ਈ ਏਦਾਂ ਦੀ ਆ।
ਹੈਬੀਟ ਬਣ ਜਾਂਦੀ ਏ, ਪਰ ਤੁਸੀਂ ਦੇਖੋ ਕਿ ਕਦੀ-ਕਦਾਰ, ਅਸੀਂ ਸੋਚਨੇ ਆ ਕਿ ਚੱਲ ਵੀਕੈਂਡ ਛੁੱਟੀ ਐ, ਅਸੀਂ ਉਸ ਨਾਲ ਜਬਰਦਸਤੀ ਜਾਂਗ ਪੈਂਨ ਨੀਂਦਰ ਆਵੀ ਰੀ ਹੁੰਦੀ ਏ, ਵਾਸੀਆਂ ਆ ਰਹੀਆਂ, ਪਰ ਸੋ ਨਹੀਂ ਰਹੇ। ਤੁਸੀਂ ਸਕਰੋਲ ਈ ਕਰੀ ਜਾ ਰਹੇ ਓ।
ਅਸੀਂ ਖ਼ੁਦ ਹਾਂ, ਅਸੀਂ ਖੁਦ ਤੇ ਹੀ ਲਗਾਣਾ ਮੈਂ ਅਗਰ ਖੁਦ ਲਗਾਉਣਾ ਮੇਰੇ ਅਗਰ ਨੀਂਦ ਵੀ ਆਏਗੀ ਤੇ ਮੈਂ ਰਾਤੀ ਜਾਗ-ਜਾਗ ਕੇ ਮੈਂ ਸਕਰੋਲ ਕਰਦੀ ਰਵਾਂਗੀ, ਇਕ ਇਕ ਰੀਲ ਹੋਰ, ਇਕ ਰੀਲ ਹੋਰ, ਬਸ ਉਹ ਕੰਮ ਖਰਾਬ ਕਰ ਜਿਹੜਾ ਆਈ ਹੁੰਦੀ ਨੀਂਦ, ਉਹ ਫਿਰ ਮਾਈਂਡ ਅੱਪਸੈਟ ਹੋ ਜਾਂਦਾ ਸਾਰਾ। ਤੇ ਉਹ ਨੀਂਦ ਜਿਹੜੀ ਆਈ ਹੁੰਦੀ ਉਹ ਤਾਂ ਉੱਡਦੀ-ਉੱਡਦੀ ਤੇ ਉਸ ਤੋਂ ਬਾਅਦ ਜਿਹੜੀ ਨੀਂਦਰ ਆਂਦੀ, ਓ ਪ੍ਰੌਪਰ ਵੀ ਨਹੀਂ ਆਂਦੀ ਸਾਨੂੰ।
ਹਾਂਜੀ, ਪਰ ਫਿਰ ਤੁਸੀਂ ਦੇਖੋ ਤੁਸੀਂ ਉਹੀ ਦਿਮਾਗ'ਚ ਚੀਜ਼ਾਂ ਘੁੰਮਦੀਆਂ ਨੇ ਫਿਰ, ਸੋਂਦਾ ਬੰਦਾ ਉਹ ਨੀਂਦਰ ਵੀ ਫਿਰ ਬੇਚੈਨੀ ਵਾਲੀ ਆਂਦੀ, ਜਿਹੜੀ ਸਵੇਰੇ ਨੀਂਦਰ ਖੁੱਲ੍ਹੇਗੀ, ਪਹਿਲਾ ਸਾਈਨ ਹੋਏਗਾ ਅੱਖਾਂ ਸੁੱਕ ਜਾਣਗੀਆਂ ਡਰਾਈ ਆਈਜ਼ ਕਿਉਂਕਿ ਅਸੀਂ ਫੋਨ ਚਲਾਂਨੇ ਆ ਨਾ, ਸਾਨੂੰ ਪਤਾ ਨੀ ਲੱਗਦਾ ਕਿ ਅਸੀਂ ਅਹ ਬਲਿੰਕ ਕਰਨਾ ਭੁੱਲ ਜਾਂਦਾ ਏ, ਹੁਣ ਨਾ ਇੰਗੇਜਿੰਗ ਕਰ ਦਿੰਦਾ ਇੰਗੇਜ ਕਰਦੇ ਨੇ ਸਾਨੂੰ ਆਪਣੇ ਅੰਦਰ, ਕਿ ਅਸੀਂ ਬਲਿੰਕ, ਬਲਿੰਕ ਨਹੀਂ ਕਰਦੇ, ਔਰ ਬਲਿੰਕ ਕਰਣਾ ਬਹੁਤ ਜਰੂਰੀ ਏ, ਸਾਡੇ ਮੌਇਸ਼ਚਰ ਆਸ ਤੇ ਸਵੇਰ ਇੱਕ ਤੇ ਅੱਖਾਂ ਸੁੱਕਣਗੀਆ, ਫੇਰ ਉਸ ਤੋਂ ਬਾਅਦ ਨੀਂਦਰ ਆਏਗੀ ਪੂਰਾ ਦਿਨ, ਨੈਕਸਟ ਵਰਕ ਕੀ ਹੋਏਗਾ ਤੁਆਡਾ ਛੁੱਟੀ ਤੋਂ ਅਗਲੇ ਦਿਨ। ਉਸਨੂੰ ਤੁਆਡਾ ਫੇਰ ਮਨ ਨੀ ਕਰੇਗਾ ਕਾਮ ਕਰਨ ਦਾ, ਫੇਰ ਇਨਸਾਨ ਰਾ ਟੀ ਕਰਕੇ, ਰ੍ਹਾਤੀ ਫਿਰ ਰ੍ਹਾਤੀ ਫਿਰ ਵੀ ਲੇਟ ਸੋਏਗਾ, ਨੀੰਦਰ ਕਿਉਂ, ਕਿਉਂਕਿ ਉਨੂੰ ਪਿਛਲੇ ਦਿਨ ਦੀ ਹੈਬਿਟ ਪੈਗੀ।
ਮੇਰ ਨਾਲ ਏਦਾਂ ਈ ਹੋਇਆ, ਸੱਚੀ। ਬਿਲਕੁਲ ਸੇਮ ਮੇਰੇ ਨਾਲ ਏਦਾਂ ਹੋਇਆ ਪਿਆ, ਮਤਲਬ ਅਗਰ ਮੈਂ ਦਿਨ ਸਈ ਨਾ ਸੋਵਾ ਨਾ ਪ੍ਰੌਪਰ ਨਿੰਦਰ ਨਾ ਆਏ, ਤੇ ਓ ਅਗਲੇ ਦਿਨ ਵੀ ਐਵੇਂ ਖ਼ਰਾਬ ਈ ਜਾਏਗਾ ਮੇਰਾ
ਹਾਂਜੀ-ਹਾਂਜੀ ਉਈ ਗੱਲ ਐ ਕਿ, ਫਿਰ ਦਿਮਾਗ ਨੂੰ ਨਾ ਇੱਕ ਸਿਗਨਲ ਮਿਲ ਜਾਂਦੈ ਕਿ ਨਹੀਂ ਹਾਲੇ ਨੀ ਸੋਣਾ, ਹਲੇ ਤੇ ਬੜਾ ਕੁਛ ਕਰਨਾ। ਫਿਰ ਬੰਦੇ ਨੂੰ ਏਦਾਂ ਲਗਦੈ ਕਿ ਹੋੋਰ ਹਲੇ ਦੱਸ ਈ ਵਜੇ ਨੇ, ਚੱਲ ਸੋ ਜਾਂਗੇ, ਅਛਾ ਹਾਲੇ ਗਿਆਰਾਂ ਈ ਵਜੇ ਨੇ। ਚੱਲ ਸੋਜਾਂਗੇ, ਬਸ ਸਾਢੇ ਗਿਆਰਾਂ ਵਜੇ ਨ ਕੋਈ ਨੀ ਚੱਲ ਬਾਰਾਂ ਵਜੇ ਤੇ ਸੋਈ ਜਾਂਗੇ। ਪਤਾ ਲੱਗਦਾ ਬਾਰਾਂ ਤੇ ਕਦੋ ਸਵਾ ਬਾਰਾਂ ਵਜੇ ਤੇ ਸਾਢੇ ਬਾਰਾਂ, ਲੈ ਏਕ ਵੱਜ‌ ਗਏ।
ਫੋਨ ਹੱਥ'ਚ ਹੋਏ ਨੀਂਦਰ ਕਿੱਥੇ ਆਂਦੀ ਏ, ਐਈੳ ਕਿਤਾਬ ਅਈ ਬੰਦਾ, ਅਸੀਂ ਹੈਂਬੀਟ ਪਾਈ ਹੋਈਏ ਖੁੱਦ ਨੂੰ। ਏਕ ਪੇਜ ਰੋਜ਼ ਪਾੜਕੇ ਸੋਣਾ ਹੈਨਾ। ਨਾਲੋਂ-ਨਾਲ ਦੇਖੋ ਕਿਤਾਬਾਂ ਪੜਦਿਆਂ ਕਿਤਾਬ ਹਾਥ'ਚ ਫੜੀਆਂ ਹੋਨ ਕਿੰਨੀ ਛੇਤੀ ਨੀਂਦਰ ਆਂਦੀ ਏ।
ਬੜੀ ਜਲਦੀ ਕਿਤਾਬਾਂ ਨਾਲ, ਪੜ੍ਹਦੇਆ ਈ ਨੀਂਦਰ ਆ ਜਾਂਦੀ ਏ।
ਹਾਂ, ਖੋਲਦੇਆ ਨਾਲ ਈ ਆ ਜਾਂਦੀ ਓਦਾ।
ਹਾਂਜੀ-ਹਾਂਜੀ।
ਚਲੋ ਹੋਰ ਦਸੋ ਡਿਨਰ ਵਗੈਰਾ ਹੋ ਗਿਆ ਤੁਆਡਾ।
ਹਾਂਜੀ ਡੀਨਰ ਕਰ ਲਿਆ ਬਸ ਸੈਰ ਕਰਦਾ ਸੀ। ਥੋੜਾ ਜੇਆ ਮੈਂ ਕਿਆ ਰੋਟੀ ਪਚਾ ਲਈਏ ਅਸੀਂ। ਬਸ ਹੁਨ ਤੇ ਏਹੀ ਏ ਕਿ ਸੋਆਨਾ ਜਲਦੀ ਫੋਨ ਨੀ ਚਲਾਣਾ ਜਾਦਾ।
ਹੁ।
ਬਾਕੀ ਬੋਤ ਚੰਗਾ ਲੱਗਿਆ ਤਾਡੇ ਨਾਲ ਬੜੇ ਦਿਨਾਂ ਬਾਦ ਗੱਲ ਹੋਈ ਨਾ।
ਸਾਨੂੰ ਵੀ ਬਹੁਤ ਅੱਛਾ ਲੱਗਾ
ਹਾਂਜੀ ਓਕੇ ਜੀ ਸਸ਼੍ਰੀ ਕਾਲ ਜੀ।
ਸਤਿ ਸ੍ਰੀ ਅਕਾਲ